ਹੈਲੋ
ਹਾਂ ਕੀ ਕਰਦੀ ਸੀ?
ਬਸ ਬੈਠੇ ਹੋਏ ਸੀ।
ਮੰਮੀ ਕਿੱਥੇ ਗਈ ਦੀ ਏ?
ਮੰਮੀ ਗਈ ਹੋਈ ਏ ਡਿਊਟੀ 'ਤੇ ਬੁਲਾਇਆ ਸੀ।
ਅੱਛਾ-ਅੱਛਾ ਠੀਕ ਏ।
ਦੋ ਮਿੰਟ'ਚ ਨਾਨੂੰ ਨਾਲ ਨਿਕਲ ਗਈ ਦੱਸ ਕੇ ਵੀ ਨੀ ਗਈ । ਹਾਂ ਬੌਤ ਗਰਮੀ ਅਰੇ ਸਵੇਰ ਤੇ ਬਾਰਿਸ਼ ਆ ਰੀ ਸੀ ਏਨਾ ਅੱਛਾ ਮੌਸਮ ਹੋ ਗਿਆ ਸੀ ਹੁਨ ਉਸ ਤੋਂ ਬਾਅਦ ਧੁੱਪ ਚੜਗੀ ਸਾਰੀ ਅੰਦਰ ਹੁਮਸ ਹੋ ਗੀ।
ਬਸ ਹੋਈ ਤੇ ਹੁੰਬਸ ਹੀ ਤੇ ਹੋਈ ਪੀਏ
ਹੂੰ।
ਮੈਂ ਵੀ ਰਸੋਈ 'ਚ ਭਾਂਡੇ ਮਾਂਝੁ ਲੱਗੀ ਸੀ, ਮਖਾ ਛ ਥੋੜੀ ਧੁੱਪ ਹਰ-ਹਲਕੀ ਹੋਏ ਫਿਰ ਮਾਂਜਦੀ ਆ। ਮੈਂ ਕਹਿੰਦੀ ਏ ਤੇ, ਏ ਤੇ ਬੰਦਾ ਵਿਹਲਾ ਏ ਨਾ ਉਹਨੂੰ
ਹਾਂ, ਐ ਤੇ ਗੱਲ ਐਗੀ ਏ, ਹਾਂ ਕਿਉਂਕਿ ਕਈ ਵਾਰੀ ਹਾਂ, ਉਹੀ ਤੇ ਮੈਂ ਵੀ ਉਹੀ ਸੋਚਦੀ, ਵੀ ਐਥੇ ਤੇ ਹੁਨ ਮੈਂ ਮੰਮੀ ਦੇ ਘਰ ਆਈ ਹੋਈ ਆ, ਮੈਂ ਸੋਚ ਰਹੀ ਆ ਹੁਣ ਘਰ ਜਾ ਕੇ, ਕਿਉਂਕਿ ਮੇਰੀ ਨਾ ਏ ਛੋਟੀ ਹੈਗੀਏ
ਨਹੀਂ ਹੁੰਦਾ, ਪਤਾ ਐ।
ਬੋਲਦੀ ਬੜਾ ਐ, ਮਤਲਬ ਕਿਊਂਕਿ ਕੱਲੀ ਕੀਦੇ ਨਾਲ ਬੋਲੇ ਓ ਹੋਰ ਦਾਦੀ ਤੇ ਨੀਚੇ ਹੁੰਦੀ ਏ, ਸੁਨਦੀ ਤੇ ਹੈ ਨੀ ਓ, ਹੈਂ ਤੇ ਫਿਰ ਵਿਚਾਰੀ ਕੀਦੇ ਨਾ ਗੱਲ ਕਰੇ, ਪਿਓ ਕੰਮ ਤੇ ਹੁੰਦਾ ਸਾਰਾ ਦਿਨ, ਤੇ ਫਿਰ ਮੰਮਾ-ਮੰਮਾ, ਮੈਨੂੰ ਸਾਰਾ ਦਿਨ ਕਰਦੀ ਰ‌ਏ ਗੀ ਜਾਂ ਫਿਰ ਮੈਨੂੰ ਫੋਨ-ਫਾਨ ਦੇ ਕੇ ਨਾ, ਫੇਰ ਕੰਮ ਕਰਨੀ ਹੁਣ ਮੈਂ ਕੇ ਸਾਰਾ ਦਿਨ ਮੈਂ ਫੋਨ ਸੁਣਨਾ, ਕਰਨਾ, ਮੰਮੀ ਮੈਂ
ਨਾ-ਨਾ, ਉਹੀ ਤੇ ਕਹਿ ਰਹੀ, ਉਹੀ ਤੁਸੀਂ ਨੀਤੂ ਦੇ ਤੁਸੀਂ ਗੱਲ ਲੱਗੇ ਸੀ, ਮੈਂ ਕਿਹਾ, ਮੈਂ ਕਿਹਾ ਤੁ ਵਿਹਲਿਆਂ ਦੇ ਐ ਤੇ ਵਿਹਲਿਆਂ ਦੇ ਹੁੰਦ ਦੇਨੇ ਉਨਾ ਵਾਸਤੇ ਵੇ, ਜਿਨਾ ਨੇ ਨਾ, ਫੇਰ ਲੋਕ ਨੇ ਆਪਣੇ ਤੇ ਤੇ ਫੇਰ ਓਲੇ ਕਰਾਣੇ।
ਹਾਂ, ਕਰਾਣੇ ਪੈਂਦੇ ਨੇ। ਉਹੀ ਤੇ ਮੈਂ ਕਿਹਾ ਚਲੋ, ਦੇਖਦੇ ਆ ਜਾ ਕੇ ਕੀ ਸਿਸਟਮ ਬਣਦਾ ਮੇਰਾ।
ਮੈਂ ਕਿਹਾ, ਮੈਂ ਕਿਹਾ, ਤੂੰ ਤੇ ਮੇਰਾ ਜੇ ਕੱਲ੍ਹ ਨੂੰ ਆਏਗਾ। ਮੈਂ ਕਿਹਾ, ਮੈਂ ਤੇ ਕਿਹਾ, ਮੈਂ ਕਿਹਾ, ਤੂੰ ਕਰਦੀ ਮੇਰੇ ਤੇ ਸੇਹਲੀਆਂ ਨਾ ਗੱਲਾਂ ਕਰਕੇ, ਮੈਨੂੰ ਤੇ ਟੈਂਮ ਕਿੱਥੇ ਮਿਲਣਾ ਈ, ਮੈਂ ਗੁੜੀਆ ਨੂੰ ਅੱਗੇ ਈ ਕਹਿ ਰਈ ਆ। ਜਿਸ ਸਾਬ ਨਾ, ਮੈਂ ਤੈਨੂੰ ਮਸਾਂ ਕੋਲ ਕੀਤੀ ਏ ਹੁਣ ਤੇ ਸਮੇਂ, ਐਤ ਸਾਰ ਐਤ ਸਾਰੀ ਦਿਹਾੜੀ ਬੰਦਾ ਇਹਨਾਂ ਤੇ ਲੱਗਾ ਰਹੇ ਫਿਰ ਤੇ।
ਹਾਂ-ਹਾਂ, ਮੰਮੀ ਕਹਿੰਦੇ
ਕਾਲਾ ਕੱਲ੍ਹ ਵੀ ਨੀ ਹੋ
ਨਹੀਂ ਹੋ ਪਾਂਦਾ, ਫਿਰ ਨਾ ਪਸੀਨੇ ਵੀ, ਹੋਰ ਇੱਕ ਨਾ ਪਜ਼ਲ ਹੋ ਜਾਂਦਾ, ਫਿਰ ਹੋਰ ਕੋਈ ਕੰਮ ਖ਼ਰਾਬ ਹੋਜੇਗਾ ਫਿਰ। ਜਿਵੇਂ ਸਬਜ਼ੀ ਬਣਾ ਰ‌ਏ, ਉਹਦੇ ਬਾਰੇ ਵੀ ਤੇ ਪੂਰਾ ਧਿਆਨ ਰੱਖਣਾ ਪੈਂਦਾ, ਨੀ ਤੇ ਫਿਰ
ਕਰੋ ਤੇ ਮੁਕਾ ਸਕਣੀ, ਪਰ ਉਹ ਪਸੀਨੇ ਫੋਨ ਤੇ ਆਂਦੇ ਈ ਨਾ।
ਹਾਂ।
ਕੋਈ ਹੈਂਗ ਹੋਜੇ, ਫੋਨ ਈ ਮਰ ਗਿਆ, ਬੰਦ
ਉਹੀ ਤੇ ਪਸੀਨੇ ਵੀ ਆਉਂਦੇ ਨੇ, ਹੋਰ ਬੰਦਾ ਨਾ ਚਾਰ ਤਰਫ਼ ਧਿਆਨ ਵੀ ਨੀ ਕਰ ਪਾਂਦਾ, ਇੰਨੇ ਦਿਮਾ
ਡੇ ਵੇ ਨਾ, ਅੱਜ ਸਾਰੇ ਲਾਇਆ ਲਾਈ ਜਾਂਦੇ ਪੇ, ਨੀਤੂ ਵੀ ਉਦਰੋ ਸੋ ਵੀ, ਉਹ ਗੱਲ ਸੰਡੇ ਜੋਵੇ ਕਲ੍ਹ ਸਭ ਨੇ ਘਾਰ ਹੋਣਾ ਵੇ
ਹਾਂ, ਆ ਗਿਆ ਤੁਹਾਡਾ ਬੇਟਾ, ਆ ਗਿਆ?
ਨਾ ਉਹੀ ਤਾਂ ਆ ਗਿਆ ਵਾ, ਉਹ ਗਏ ਨੇ ਹੁਣ ਇੱਧਰ ਤੇ ਮੈਂ ਈ ਤੇ ਨੱਗੋ ਉਹਨੂੰ ਕਿਹਾ ਗੁੜੀਆਂ ਨੂੰ, ਮੈਂ ਕਿਹਾ ਮੈਂ ਤੇ ਹੁਣ ਤੂੰ ਜ ਹੈਗਾ ਤੂੰ ਮੇਰੇ ਫੋਨਾਂ ਤੇ ਕਰ ਲੀ, ਜੇ ਮੈਨੂੰ ਆਏ ਵੀ ਨਾ ਕੱਲ੍ਹ ਨੂੰ, ਮੈਂ ਕਿਹਾ ਤੂੰ ਹੀ ਕਰ ਲੀ ਫੇਰ
ਹਾਂ।
ਮੇ ਕੋ ਤੇ, ਮੈਂ ਕਿਹਾ ਟਾਈਮ ਤੈਨੂੰ ਪਤਾ ਲੱਗਦਾ ਤੇ ਹੈ ਨੀ
ਹਾਂ, ਉਹ ਤੇ ਹੈ ਈ ਐ। ਹਾਂ, ਸਾਰਾ ਦਿਨ ਕੰਮ ਮੁੱਕਦੇ ਈ ਨੀ ਹੈਗੇ ਸਾਰਾ ਦਿਨ
ਦੁਪਹਿਰੇ ਕੋਲ ਆਈ ਨਾ, ਰੋਟੀ ਖਾਣ ਆਏ ਉਸ ਟੈਂਮ ਕਰ ਮੈਂ ਰੋਟੀ ਲਿਆਂਦੀ ਕਿਸੇ ਨੇ, ਤੇ ਤਾਂ ਮੈਂ ਤੈਨੂੰ ਕਿਹਾ ਸੀ, ਪੀ ਤੈਨੂੰ ਬਾਅਦ 'ਚ ਕਰਾਂਗੀ, ਓ ਮੈਂ ਉਡੀਕ-ਉਡੀਕ ਕੇ ਦੇਖਿਆ, ਉਹ ਰੋਟੀ ਖਾਣ ਆਗੇ, ਮੈਂ ਕਿਹਾ ਰੋਟੀ ਦੇਂਦਾ ਕਿ
ਹਂ, ਹਾਂ। ਓ ਤੇ ਹੈਈ ਏ ਹੁਨ, ਬੰਦਾ ਕੰਮ ਤੋਂ ਆਂਦੈ ਕਿ ਉਨੂੰ ਹੁੰਦਾ ਐ ਕਿ
ਓਹੀ ਤੇ ਉਤੋ ਗਰਮੀ ਏ ਬੰਦਾ ਕੀ ਕਰੇ ਕੰਮ, ਕਾਰ ਤੇ ਕਰਦੇ ਪੇਆ ਫੇਰ ਕੰਮ ਉਥੋ ਫਟਾਫਟ, ਓਹੀ ਤੇ
ਕੰਮ ਤੇ ਸਾਰਾ ਦਿਨ ਈ ਨੀ ਮੁੱਕਦੇ।
ਕੁੱਛ ਨਾ ਗਰਮੀ ਮੇਰੀ ਮੱਤ ਮਾਰੀ ਜੇ ਬੜੀ ਗਰਮੀ ਨੇ ਜਾਦਾ ਕੰਮ ਖ਼ਰਾਬ ਕੀਤਾ, ਓਹੀ ਤੇ
ਸਰਦੀ ਸਈ ਰੇਂਦੀ ਕਿ ਬੰਦਾ ਅ ਰਜਾਈ ਵਿਚ ਕੰਮ-ਕੁੰਮ ਕਰ ਕੇ ਬੈ ਜਾਂਦੈ ਐ ਤੇ ਨੀ ਹੁੰਦਾ ਨਾ ਕਿ ਹਾਏ ਗਰਮੀ, ਹਾਏ ਗਰਮੀ ਤੇ ਨੀ ਕਰਨਾ ਪੈਂਦਾ, ਹਾਂ ਓ ਵੀ ਏ। ਸਬ ਜਗ੍ਹਾ, ਹਾਂ ਓ ਮੇਰਾ ਤੇ ਸਬ ਜਗਾ ਮਤਲਬ, ਮੈਨੂੰ ਫੇਰ ਭਾਂਡੇ ਭੂੰਡੇ ਮਾਂਜਨ ਇਚ ਏਨੀ ਦਿੱਕਤ ਨੀ ਹੁੰਦੀ ਕਿਉਂਕਿ ਮੇਰੇ ਕਿਚਨ ਵਿਚ ਵੀ ਗੀਜ਼ਰ-ਗੁਜ਼ਰ ਦਾ ਸਬ ਸਿਸ ਟਮ ਹੈਗਾ, ਹਾਂ ਕੰਮ ਤੇ ਹਾਂ ਹੁੰਦਾ ਈਏ, ਕੰਮ ਤੇ ਫੇਰ ਠੰਡ ਇਚ ਕੰਮ ਕਰਨ ਦਾ ਮੰਨ ਨੀਂ ਕਰਦਾ।
ਓਹੀ ਤੇ, ਕੰਮ ਤੇ ਤਾਂਵੀ ਸਾਰੇ ਕਰਨੇ ਪੈਂਦੇ ਨੇ। ਉਹੀ ਤੇ, ਮੈਂ ਵੀ ਬਸ ਹੁਨੇ ਔਣ ਲੱਗੀ ਸੀ ਮੈਂ ਕੈਆ ਧੂੱਪ ਆ ਥੋੜੀ ਜਾਵੇ ਤੇ ਭਾਂਡੇ ਮਾਂਜਾਂ। ਤੇ ਫੇਰ ਮੈਂ ਅਪਨਾ ਫੇਰ ਜੋਤ ਜੂ ਜਗਾਵਾਂਗੀ ਫੇਰ ਪਾਠ, ਤੇ ਪਤਾ ਫੇਰ ਸ਼ਾਮ ਦੀ ਲੀ ਆਟਾ ਵੀ ਗੂੰਨ
ਹਾਂ ਫੇਰ ਸ਼ਾਮ ਦੀ ਤੇਆਰੀ ਕਰੋ, ਇਕ ਸਵੇਰੇ ਜਾ ਸਾਰੇ ਕੰਮ ਹੁੰਦੇ ਨੇ, ਫੇਰ ਸ਼ਾਮੀ ਹੁੰਦੇ ਨੇ।
ਪੰਜ ਤੇ ਵੱਜ ਈ ਚਲੇ, ਸਾਡੇ ਪੰਜ ਤੇ ਵੱਜ ਈ ਗਏਨ ਤੇਰੇ ਸਾਮਨੇ ਏਦਾਂ ਈ ਛੇ ਵੱਜਣ ਵਾਲੇ ਨੇ, ਹਾਂ ਅਛਾੱ, ਹੋਰ ਠੀਕੇ ਤੇਰਾ ਭਰਾ
ਹਾਂਜੀ, ਠੀਕ ਏ।
ਅੱਛਾ, ਕਿੱਧਰਲੇ ਪਾਸੇ ਗੇਆ ਦੈ? ਰਸ਼ੀਆ, ਅੱਛਾ। ਵਧੀਆ ਕੰਮ-ਕੁੰਮ ਓਥੇ, ਓਥੇ ਈ ਰਏਗਾ ਕਿ ਹੋਰ ਅੱਗੇ ਵੀ ਜਾਏਗਾ?
ਸੀ ਨਾ, ਹੱਲੇੇ ਤੇ ਓਥੇ ਈ ਏ, ਹਜੇ ਤੇ ਓਥੇ ਈ ਏ, ਆ ਅੱਗੇ ਦਾ
ਇੰਡੀਆ ਤੋਂ?
ਪਤਾ ਨੀ ਮੈਨੂੰ ਐ ਤੇ ਮੇਰੇ ਖੇਆਲ ਸਾਤ, ਆਠ ਘੰਟੇ ਦਾ ਸੈ਼ਦ ਹੈਗੈ।
ਅੱਛਾ, ਠੀਕ ਏ, ਵਦੀਆ ਮਤਲਬ ਕਿ ਓਥੇ ਦੇ
ਚ ਨਾ ਓਦਾ ਸਟੇ ਸੀ ਤੇ ਡੇਢ ਦਿਨ ਲੱਗੇਆ ਸੀ, ਏਸ ਵਾਰ ਨਾ ਦੁਬਈ ਸਟੇ ਹੈਗਾ ਸੀ ਉਦਾ।
ਸਟੇ ਹੋਨੈ, ਠੀਕੇ। ਨਈ ਤੇ ਮਤਲਬ ਕਿ, ਅ ਜਾਂਦਾ ਜਿੱਦਾਂ ਕਿ ਮਤਲਬ ਕਿ ਵਿਚ, ਵਿਚ ਹਜੇ ਦਿਨ ਸਾ ਤੇ ਨੀ ਹੋਏਆ ਗਏ ਨੂੰ ਨਾ?
ਨਈ ਸਾਲ ਹਾਂ ਵਿਚ ਮਤਲਬ ਆਏਆ ਸੀ ਨਾ ਓ। ਪ੍ਹੈਲੇ ਪਿੱਛੇ ਗੇਆ ਸੀ ਓ, ਹਾਂਜੀ ਓਦੋਂ ਨਾ ਵਿਚ ਕੋਈ ਪ੍ਰੋਬਲਮ ਆਗੀ ਸੀ। ਤਾਂ ਓ ਆਏਆ ਸੀ, ਓਦੇ ਵੀਜ਼ੇ ਵਿਚ ਨਾ ਕੋਈ ਪ੍ਰੋਬਲਮ ਆਗੀ ਸੀ।
ਠੀਕ ਏ, ਠੀਕ ਏ, ਅੱਛਾ, ਅੱਛਾ ਠੀਕ ਏ, ਹਾਂ ਤੇ ਰਸ਼ੀਆ ਵਾਲੇ ਪਾਸੇ ਗੇਆ, ਰਸ਼ੀਆ ਕਿੱਧਰਲੇ ਪਾਸੇ ਵੇ?
ਤੋ ਈ ਸਬ ਕੁੱਛ ਹੋਏਆ ਰਸ਼ੀਆ, ਰੂਸ।
ਰੂਸ ਰਸ਼, ਰਸ਼ੀਆ, ਰੂਸ ਯੂਰੋਪ ਵਾਲੇ ਪਾਸੇ?
ਯੂਰੋਪ ਅਲੱਗ ਏ।
ਓਥੇ ਏਸ ਟੈਮ ਦਿਨ ਹੋਏਗਾ, ਕੇ ਰਾਤ ਹੋਏਗੀ?
ਓਦਾ ਟਾਈ ਘੰਟੇ ਦਾ ਫ਼ਰਕ ਏ ਸਾਡੇ, ਜਿਵੇਂ ਹੁਣ ਸਾਡੇ ਵਜੇ ਨੇ ਪੋਣੇ ਛੇਂ, ਤੇ ਓਦੇ ਵੱਜੇ ਹੋਨਗੇ ਤਿੰਨ, ਸਾਡੇ ਤਿੰਨ।
ਮਤਲਵ ਕੀ ਦੁਪੈਹਰ ਦੇ, ਠੀਕ ਏ ਅੱਛਾ, ਤੇ ਮੌਸਮ ਕਿੱਦਾਂ ਦੈ? ਓਥੇ ਮੌਸਮ ਕਿੱਦਾ ਦੈ? ਰਸੀ਼ਆ, ਰਸ਼ੀਆ, ਰਸ਼ੀਆ, ਰਸ਼ੀਆ ਓਥੇ ਅਲੇ ਪਾਸੇ, ਕੋਨ ਆਗੀ?
ਮੈਂ ਕੇ ਮੰਮੀ ਆ ਗੀ ਵਚਾਰੀ।
ਅੱਛਾ, ਅੱਛਾ, ਅੱਛਾ, ਅੱਛਾ, ਅੱਛਾ ਠੀਕ।
ਡਿਊਟੀਆਂ ਕਰਨੀਆਂ ਕਿਹੜੀਆਂ ਸੌਖੇ ਨੇ ਕਿਸੇ ਟਾਈਮ ਵੀ ਬੁਲਾ ਲੈਂਦੇ ਨੇ, ਹੋਰ ਕੀ।
ਉਹ ਤੇ ਹੈ ਹੀ ਹੈ ਫੇਰ ਬਾਹਰ ਤੇ ਏਦਾਂ ਹੀ, ਤੈਨੂੰ ਪਤਾ ਜ਼ਿੰਦਗੀ ਏਦਾਂ ਹੀ ਹੈ ਹਾਂ। ਛੁੱਟੀਆਂ ਵੀ ਬੜੀ ਮੁਸ਼ਕਿਲ ਹੁੰਦੀਆਂ ਨੇ।
ਹੂੰ।
ਸਾਡੇ ਵੀ ਤਾਂ ਸਾਰੇ ਬਾਹਰ ਹੀ ਜਾਂਦੇ ਪਏ ਨੇ, ਜਦੋਂ ਵੀ ਕੋਈ
ਅਰੇ ਪੰਜਾਬ ਵਿੱਚ ਸਭ ਇਹੀ ਹੈਗਾ ਹੈ। ਪੰਜਾਬ ਵਿੱਚ ਤਾਂ ਜ਼ਿਆਦਾਤਰ ਲੋਕੀ ਬਾਹਰ ਹੀ ਨੇ।
ਉਹੀ।
ਵੈਸੇ ਨਾ, ਕੁਛ ਹੈਗਾ ਵੀ ਨਹੀਂ ਇੰਡੀਆ ਵਿੱਚ ਮਤਲਬ ਕਹਿੰਦੇ ਨੇ ਘਰ ਵਿੱਚ ਇੱਕ ਨਾ ਇੱਕ ਬੰਦਾ ਕਹਿੰਦੇ ਨੇ ਨਾ, ਕਿ ਬਾਹਰ ਹੋਣਾ ਹੀ
ਕੋਈ ਨਿਊਜ਼ੀਲੈਂਡ ਜਾਂਦਾ ਪਈਆਂ ਜੀ, ਕੋਈ ਮੈਂ ਕੈਨੀ ਆ ਇਟਲੀ ਜਾਂਦਾ ਪਈਆਂ, ਸਾਡੇ ਇੱਥੇ। ਇਹ ਗੁੜੀਆਂ ਦੀ ਸਹੇਲੀਆਂ ਜਿੰਨੀਆਂ ਵੀ ਨੇ ਸਭ ਬਾਹਰ ਜਾ ਜਾ ਜਾ ਨੀਆਂ ਹਾਂ ਸਭ ਨੇ ਬਾਹਰ ਜਾਣਾ ਅਗਲੇ ਸਾਲ, ਗੁੜੀਆਂ ਦੀ ਸਹੇਲੀਆਂ ਜਿੰਨੀ ਵੀ
ਹੂੰ, ਪਰ ਕੁੜੀਆਂ ਦਾ ਬਸ ਥੋੜਾ ਬਹੁਤ, ਕਈਆਂ ਦੇ ਮਾਂ ਪਿਓ ਭੇਜ ਵੀ ਦਿੰਦੇ ਆਂ ਨਾ।
ਹਾਂ ਬਸ ਉਹ ਹੁੰਦਾ ਹੈ, ਇਹ ਤੇ ਗੱਲ ਸਹੀ ਹੈ।
ਪਰ ਸਾਡੇ ਵਰਗਾਂ ਦਾ ਧਿਆਨ ਹੀ ਵਿਚ ਰਵੇ, ਹਨਾ।
ਉਹ ਤੇ ਹੈ ਹੀ ਹੈ, ਜਿੱਦਾਂ ਕਿ ਉੱਥੇ ਕੋਈ ਕੁਛ ਮਿਲ ਜਾਏ ਨਾ ਅੱਛਾ ਜਿਹਾ ਮਤਲਬ ਕਿ
ਹਾਂ, ਹਾਂ ਫਿਰ ਤੇ ਹਾਂ। ਬਈ ਇਕ ਹੋਏ ਨਾ, ਜਿਵੇਂ ਹੁਣ ਸਾਡਾ ਸਾਡਾ ਵੀ ਗਿਆ ਨਾ ਹਾਂ ਜਿਵੇਂ ਹੁਣ ਸਾਡਾ, ਹਾਂ ਉਹ ਤੇ ਹੈ। ਪਰ ਰਸ਼ੀਆ ਵਿੱਚ ਤਾਂ ਹੀ ਹੁੰਦਾ ਹੈ ਪੱਕਾ ਜਦੋਂ ਉੱਥੇ ਰਸ਼ੀਅਨ ਨਾਲ ਵਿਆਹ ਕਰੇ।
ਅੱਛਾ, ਤੇ ਫੇਰ ਉੱਥੇ ਰਸ਼ੀਆ ਨਾਲ ਵੀ ਵਿਆਹ ਕਰ ਲਈ, ਉੱਥੇ ਵਿਆਹ ਕਰ ਲਈ।
ਹਜੇ ਤੇ ਛੋਟਾ ਹੀ ਹੈਗਾ ਹਜੇ ਤੇ, ਹਾਂਜੀ ਹਾਂ ਹਾਂ। ਅਸੀਂ ਕਹਿੰਦੇ ਹਾਂ ਬਾਕੀ, ਉਹਦੀ ਕਿਸਮਤ ਹੈ ਨਾ।
ਉਹ ਤੇ ਹੈ ਹੀ ਬਾਕੀ ਕਿਸਮਤ, ਹਾਂ ਮੰਮੀ ਨੂੰ ਬੁਲਾਏਗਾ ਤੇਰੀ ਫਿਰ ਹਨਾ ਘੁਮਾਉਣ ਲਈ। ਹਨਾ।
ਮੰਮੀ ਪਾਪਾ ਦਾ ਬਣਿਆ ਹੀ ਨੀ ਕੁੱਛ ਮਤਲਬ, ਪਾਸਪੋਰਟ ਵਗੈਰਾ ਵੀ ਤੇ ਹੋਣਾ ਚਾਹੀਦਾ। ਨਹੀਂ ਤੇ, ਹਾਂ ਕਿਹਾ ਮੈਂ, ਮੈਂ ਕਿਹਾ ਮੰਮੀ ਕਰੋ ਅਪਲਾਏ ਕਰੋ ਬਈ
ਹਾਂ।
ਕਦੀ ਘੁੰਮਣ ਜਾਣਾ ਪਵੇ ਤੇ।
ਤੇ ਹੋਰ ਬੰਦਾ ਪੰਦਰਾਂ ਦਸ ਦਿਨ ਲਗਾਏ ਆਪਣੇ ਮੁੰਡੇ ਕੋਲ
ਹੂੰ।
ਨਾਲੇ ਆਪਣਾ ਦੇਖ ਆਏ ਸ਼ਹਿਰ, ਨਹੀਂ ਏਦਾਂ ਹੀ ਜਾਂਦੇ ਨੇ ਸਾਰੇ।
ਹਾਂ।
ਹਨਾ, ਹੋਰ ਕੀ ਕਰਦੇ ਪਏ। ਕੁਛ ਅੱਛਾ, ਘਰ ਵਾਲੇ ਵੀ ਤੇਰਾ ੳਥੇ ਐ?
ਹਾਂਜੀ ਹਾਂਜੀ ਹੁਣ ਲੈਣ ਆਏਦੇ ਨੇ ਨਾ ਮੈਨੂੰ, ਮੈਂ ਵੀ ਪਰਸੋਂ ਜਾਵਾਂਗੀ। ਉਹ ਆਪਣੀ ਨਾਨੀ ਦੇ ਘਰ ਹੈਗੇ ਨੇ।
ਨਾਨੀ ਘਰ ਆਪਣੀ 'ਚ, ਅੱਛਾ।
ਹਾਂਜੀ ਭੂਆ ਦੇ ਘਰ।
ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਅੱਛਾ ਉੱਧਰ।
ਹਾਂਜੀ।
ਵਧੀਆ ਹੋਰ ਤੇਰੇ ਕਿੰਨੇ ਬੱਚੇ ਨੇ।
ਇੱਕ ਕੁੜੀ ਹੈ।
ਇੱਕ ਕੁੜੀ ਹੈ ਅੱਛਾ ਤੇਰੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਨੇ।
ਪੰਜ ਸਾਲ ਹੋ ਗਏ ਨੇ ਮੇਰੇ ਵਿਆਹ ਚਾਰ ਸਾਲ ਦੀ ਹੁਣ ਹੋਈ ਹੈ।
ਚਲੋ ਵਧੀਆ ਇਹ ਵੀ।
ਪਤਾ ਵੀ ਨਹੀਂ ਲੱਗਦਾ ਟਾਈਮ ਦਾ ਐਵੇਂ ਲੱਗਦਾ ਕਿ ਹੁਣੀ ਹੋਈ ਸੀ ਚਾਰ ਸਾਲ ਦੀ।
ਹਾਂ ਟਾਈਮ ਤੇ ਬੜੀ ਜਲਦੀ ਬੀਤ ਦਾ ਜੀ ਟਾਈਮ ਦਾ ਨੀ ਪਤਾ ਚੱਲਦਾ ਟਾਈਮ ਤੇ ਬੜੀ ਜਲਦੀ ਬੀਤ ਦਾ।
ਹਾਂ ਮੈਂ ਵੀ ਉਹਨੂੰ ਉਹਨੂੰ ਦੇਖਿਆ ਸੀ ਤੁਹਾਡੇ ਬੇਟੇ ਨੂੰ ਮੈਂ ਕਿਹਾ ਮਤਲਬ ਮੈਨੂੰ ਛੋ। ਛੋਟੇ ਹੁੰਦੇ ਮੈਂ ਦੇਖਿਆ ਸ ਆਇਆ ਹੋਇਆ ਸੀ ਨਾ ਤੇ ਮੈਂ ਦੇਖਿਆ ਸੀ ਇਹਨੂੰ ਉਸ ਦਿਨ। ਮੈਂ ਤੇ ਮੈਨੂੰ ਲੱਗਿਆ ਸ਼ਾਇਦ ਉਹ ਹੈਗਾ ਹੈ। ਤੁਹਾਡਾ ਛੋਟਾ ਭਰਾ ਉਹਦੇ ਵਾਕਣ ਹੀ ਲੱਗ ਰਿਹਾ ਸੀ। ਓਹਦੀ ਨਾ ਦਾੜੀ ਦੂੜੀ ਆ ਗਈ ਥੋੜ੍ਹਾ ਫੇਸ ਭਰ ਗਿਆ ਮੈਂ ਪਹਿਚਾਣਿਆ ਨੀ ਇਹਨੂੰ ਫਿਰ ਮੈਂ ਧਿਆਨ ਨਾ ਦੇਖਿਆ ਮੈਂ ਕਿਹਾ।
ਅਠਾਰਾਂ ਸਾਲ ਦੀ ਸੂ ਉਮਰ ਤੇ ਨੀ ਇੰਨੀ ਉ ਓਦਾਂ ਬਸ ਦਾੜੀ ਦੂੜੀ ਆ ਗਈ ਨਾ।
ਹਾਂ ਫੇਸ ਭਰ ਗਿਆ ਨਾ ਮਾਮਿਆਂ ਵਾਕਣ।
ਹਾਂ ਸਤ ਨੂੰ ਭੇਜਦੇ ਇਹ ਬਾਹਰ ਜਾ ਕੇ ਨਾ ਭੇਜਣ ਦੀਲ ਹੀ ਨਿ ਕਰਦਾ ਬਾਰ ਇਹਨੂੰ। ਡਰ ਲੱਗਦਾ ਈ ਇਕੱਲੇ ਕਿੱਥੇ ਭੇਜੀਏ ਇਕੱਲੇ। ਰਹਿਣਾ ਔਖਾ ਬੜਾ ਹੈ ਨਾ ਖਾਣ ਪੀਣ ਦਾ ਬੜਾ ਹੁੰਦਾ।
ਹਾਂ।
ਪਾਰਕ।
ਹੈਂ ਤੇ ਥੋੜਾ ਅੱਛਾ ਜਿਹਾ ਕਿਸੇ ਜਿਵੇਂ ਹੁਣ ਸਾਡੇ ਨਾ ਮਤਲਬ ਰਿਸ਼ਤੇਦਾਰੀ ਮਤਲਬ। ਥੋੜ੍ਹੀ ਜਿਹੀ ਨਿਕਲ ਆਈ ਸੀ ਤੇ ਤਾਂ ਕਰਕੇ ਉਹ ਫਿਰ ਨਾ। ਸਹੀ ਬੰਦੇ ਨੇ ਸ਼ੁਕਰ ਏ ਬਾਬਾ ਜੀ ਦੀ ਕਿਰਪਾ ਨਾਲ ਕਿ ਬਈ ਧਿਆਨ ਰੱਖਦੇ ਨੇ। ਤੇ ਬਸ ਇਹੀ ਚੀਜ਼ ਹੁੰਦੀ ਹੈ ਮੇਨ ਹਨਾ।
ਕੰਮ ਸਾਰੇ ਆਪੇ ਕਰਦਾ ਹੋਣਾ ਫਿਰ ਤੇ ਕੰਮ ਵੀ ਆਪੇ ਕਰਨੇ ਪੈਂਦੇ ਨੇ ਸਾਰੇ।
ਕੰਮ ਤੇ ਉਹਦਾ ਹੈ ਉਹ ਹੈਗਾ ਨਾ ਅਕਾਉਂਟੈਂਟ ਦਾ ਕੰਮ ਹੈ।
ਅੱਛਾ ਵਦੀਆ ਏ ਚਲ ਟਾ ਸ਼ਰੀਰ ਤੇ ਆਪਣੇ ਕੰਮ ਓਦੇ ਰੋਟੀ ਰੂਟੀ ਦਾ ਵਿ
ਰੋਟੀ ਰੋਟੀ ਤੇ ਹਾਂ ਬਣਾਉਣੀ ਪੈਂਦੀ ਉੱਥੇ ਜਿੱਥੇ ਵੀ ਉਹ ਬੰਦਾ ਬਨਾਣੀ।
ਹਮ ਇਹ ਤੇ ਗੱਲ ਸਹੀ ਹੈ
ਰੋਟੀ ਬਣਾਉਣੀ ਪੈਂਦੀ ਆਪਣੇ ਆਪ ਅਹ ਪਹਿਲੇ ਹੁੰਦਾ ਸੀ ਪਹਿਲੇ। ਨਵੇਂ ਨਵੇਂ ਹੈਗਾ ਸੀ ਕਿ ਬਈ ਦੁਪਹਿਰੇ ਦੀ ਆਉਂਦੀ ਹੁੰਦੀ। ਹੁਨਦੀ ਸੀ ਹੁਣ ਤੇ ਆਪਣੇ ਆਪ ਬਣਾ ਕੇ ਲੈ ਕੇ ਜਾਂਦਾ ਹੁਣ ਤੇ ਉਹ ਵੀ ਹੱਟ ਗਿਆ ਬੰਦਾ।
ਇਹ ਕਹਿੰਦੀ ਇਹਨਾਂ ਨੇ ਪੈਸਾ ਲਾ ਕੇ ਲੋਕੀ ਚਾਲੀ ਚਾਲੀ ਲੱਖ ਰੁਪ ਕੇ ਪੰਜਾ ਪੰਜਾ ਲੱਖ ਐ ਇਹ ਕਹਿੰਦੇ। ਚਾਹ ਪੰਜਾਂ ਪੰਜਾਂ ਲੱਖ ਲਾ ਕੇ ਲੋਕੀ ਬਾਹਰ ਜਾਂਦੇ ਨੇ ਮਜ਼ਦੂਰੀਆਂ ਕਰਨ।
ਹਾ ਪਰ ਸਾਡੇ ਸ਼ਿਗਾ ਹਾਂ ਪਰ ਸੁਨ ਸਾਡੇ ਨਾ ਨਾ ਏੰਟਰੇਸਟ। ਨੀ ਸੀ ਕਹਿੰਦਾ ਮੈਨੂੰ ਇੱਥੇ ਇੰਟਰਸਟ ਹੁ ਸ਼ੁਕਰ ਚਲੋ ਐਵੇਂ ਜੀ ਕੁੱਛ ਮਤਲਬ ਕੰਮ ਵੀ। ਅੱਛਾ ਮਿਲ ਗਿਆ ਉਹਨਾਂ ਨੂੰ ਜੋਬ ਵੀ ਅੱਛੀ ਉਹਦੀ।
ਹਾਂ। ਹਾਂ ਉਹ ਤੇ ਉਹ ਤੇ ਸੈੱਟ ਹੋ ਜਾਏ ਤੇ ਵੱਖਰਾ ਹੋਵੇ ਉਹ ਗੱਲ ਵੱਖਰੀ ਸੈੱਟ ਹੋ ਜੇ ਨਾ ਤੇ ਵੱਖਰਾ ਵੇ। ਵਧੀਆ ਸਗੋਂ ਹੋਰ।
ਕ ਵੀਜ਼ੇ ਤੋਂ ਜਾਂਦੇ ਨੇ ਨਾ ਮਤਲਬ ਓਨਾਂ ਨੇ ਨਾ ਆਪਨੇ ਥਰੂ ਓ ਤੋਂ ਕੰਪਨੀ ਵੱਲੋਂ ਬਨਾਏਆ ਏ ਨਾ।
ਚੱਲ ਠੀਕ ਐ ਫੇਰ ਹੈ, ਹਾਂ-ਹਾਂ ਠੀਕ ਐ-ਠੀਕ ਐ।